ਹੈਲੋ।
ਸਤਿ ਸ੍ਰੀ ਅਕਾਲ ਜੀ।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
ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਦਾ ਟੋਪਿਕ ਹੈਗਾ ਜੀ ਟਰੈਵਲ।
ਠੀਕ ਹੈ ਜੀ।
ਯਾਤਰਾ ਬਾਰੇ।
ਠੀਕ ਹੈ ਜੀ, ਤੁਸੀਂ ਕਦੀ ਯਾਤਰਾ ਕੀਤੀ ਕਦੀ ਗਏ ਹੋ ਕਿਤੇ।
ਹਾਂਜੀ ਹਾਂਜੀ ਮੈਂ ਹਜ਼ੂਰ ਸਾਹਿਬ ਜਾ ਮੈਂ ਹੁਣ ਹਜ਼ੂਰ ਸਾਹਿਬ ਜਾ ਕੇ ਆਇਆ ਫਿਰ ਡਲੋਜੀ ਜਾ ਕੇ ਆਇਆ। ਤੇ ਫਿਰ ਉਹ ਕਸ਼ਮੀਰ ਦਾ ਪਲੈਨ ਬਣਾ ਰਹੀ ਸੀ ਹੁਣ।
ਅੱਛਾ ਜੀ ਡਲੋਜੀ ਆਪਣੀ ਫੈਮਿਲੀ ਨਾਲ ਗਏ ਸੀਗੇ।
ਹਾਂਜੀ ਹਾਂਜੀ।
ਅੱਛਾ ਜੀ। ਕਿੱਦਾਂ ਫਿਰ ਉੱਥੇ ਕਿੱਦਾਂ ਰਹੇ ਤੁਸੀਂ ਜਾ ਕੇ ਕਿੱਦਾਂ ਗਏ ਫਿਰ ਤੁਸੀਂ।
ਪਹਿਲਾਂ ਆਪਾਂ ਇੱਥੋਂ ਗਏ ਸੀ। ਓ ਤੇ ਪਠਾਨਕੋਟ ਪਠਾਨਕੋਟ। ਤੁਹਾਡਾ ਪਲੈਨ ਬਦਲਿਆ ਪਹਿਲਾਂ ਤੇ ਪਲੇ ਇੱਥੋਂ ਗਏ ਸੀ ਉੱਥੇ ਮਨੋਜ ਗੰਡ। ਤੁਹਾਡਾ ਮਲੋਜ ਗੰਢ ਦਾ ਪਲੈਨ ਬਣਿਆ ਸੀ। ਫਿਰ ਉਸ ਤੋਂ ਬਾਅਦ ਆਪਾਂ ਚੇਂਜ ਕਰਕੇ ਡਲੋਜੀ ਦਾ ਕੀਤਾ।
ਆਪਣੀ ਗੱਡੀ ਤੇ ਗਏ ਸੀ।
ਮੈਂ ਕਿਹਾ ਆਪਣੀ ਗੱਡੀ 'ਤੇ ਅੱਛਾ ਜੀ ਠੀਕ ਹੈ ਕਿੰਨੇ ਜਾਣੇ ਗਏ ਸੀ।
ਹਾਂਜੀ। ਆਪਾਂ ਪੰਜ ਜਾਣੇ ਗਏ
ਠੀਕ ਹੈ। ਠੀਕ ਹੈ। ਹੋਰ-ਹੋਰ ਫਿਰ ਉੱਥੇ ਜਾ ਕੇ ਕੀ ਕੀਤਾ ਤੁਸੀਂ।
ਹਾਂਜੀ, ਜਿੱਦਾਂ-ਜਿੱਦਾਂ ਆਪਾਂ ਹੁਣ ਜਾਣਾ। ਆਪਾਂ ਜਾਣਾ ਹਜ਼ੂਰ ਸਾਹਿਬ, ਆਪਾਂ ਪਹਿਲਾਂ ਟਿਕਟਾਂ ਕਰਾਉਣੀਆਂ
ਠੀਕ ਹੈ ਜੀ।
ਹਾਂਜੀ।
ਅੱਛਾ ਜੀ, ਕਦੋਂ ਜਾਣਾ ਤੁਸੀਂ। ਅਸੀਂ ਹਰ ਸਾਲ ਹਜ਼ੂਰ ਸਾਹਿਬ ਜਾਈਦਾ। ਅਸੀਂ ਹਰ ਸਾਲ ਜਾਈਦਾ ਹਜ਼ੂਰ ਸਾਹਿਬ। ਦੋ ਮਹੀਨੇ ਅਸੀਂ ਪਹਿਲਾਂ ਟਿਕਟਾਂ ਕਰਾਈ ਦੀਆਂ। ਅਸੀਂ ਦੋ ਮਹੀਨੇ ਪਹਿਲਾਂ ਟਿਕਟਾਂ ਕਰਾਈ ਦੀਆਂ ਫਿਰ ਅਸੀਂ ਟਰੇਨ 'ਚ ਜਾਂਦੇ ਹਾਂ। ਹਾਂਜੀ, ਕਈ ਸੰਗਤ ਏਸੀ ਡੱਬੇ ਕਰਾ ਲੈਂਦੇ। ਕਈ ਦੂਜੀਆਂ ਚ,
ਠੀਕ ਹੈ ਜੀ ਤੇ ਜਦੋਂ ਜਦੋਂ ਤੁਸੀਂ ਟਰੈਵਲ ਕਰਦੇ ਹੋ ਟ੍ਰੇਨ ਚ
ਸਾਡੇ ਸੌ ਡੇਢ ਸੌ ਸੰਗਤ ਹੋ ਜਾਂਦੀ ਹੈ। ਬਹੁਤ ਵਧੀਆ ਲੱਗਦਾ ਬਹੁਤ ਵਧੀਆ ਅਸੀਂ ਉਹ ਪਿੰਡ ਤੋਂ ਹੀ ਬੱਸ ਕਰਕੇ ਜਾਈ ਦੀ ਹੈ ਜਲੰਧਰ ਤੱਕ। ਤੱਕ ਅਸੀਂ ਆਪਣੇ ਟ੍ਰਰੇਨ ਲੇਜੀ ਹੈ। ਹਾਂਜੀ, ਜਲੰਧਰ ਤੋਂ ਟ੍ਰੇਨ ਲਈ ਦੀ ਟ੍ਰੇਨ। ਸਾਰੀ ਸੰਗਤ ਜਿੱਦਾਂ-ਜਿੱਦਾਂ ਟਿਕਟਾਂ ਦੇ ਹਿਸਾਬ ਨਾਲ ਆਪੋ ਆਪਣੀ ਸੀਟ ਤੇ ਸਾਰਿਆਂ ਨੂੰ ਬਿਠਾਈ ਦਾ। ਸਾਰਿਆਂ ਨੂੰ ਆਪਣੀ-ਆਪਣੀ ਸੀਟ ਤੇ ਬੜੇ ਪਿਆਰ ਨਾ ਅਦਬ ਨਾ ਸੰਗਤ ਸਾਰੀ ਬਹਿੰਦੀ ਹੈ। ਬਹੁਤ ਵਧੀਆ ਲੱਗਦਾ ਏਦਾਂ ਲੱਗਦਾ ਜਿਵੇਂ ਇੱਕ ਪਰਿਵਾਰ ਹੀ ਚੱਲਾ ਹੁੰਦਾ ਹੈ। ਫਿਰ ਸਾਨੂੰ ਪਤਾ ਵੀ ਨਹੀਂ ਲਗਦਾ ਝੱਟ ਦਿੱਲੀ ਆ ਜਾਂਦਾ। ਇੱਕ ਵੱਜ ਜਾਂਦਾ ਦਿੱਲੀ ਆ ਜਾਂਦਾ। ਦਿੱਲੀ ਆ ਕੇ ਸਾਨੂੰ ਲੰਗਰ ਪਰ ਪਰਸ਼ਾਦਾ ਮਿਲਦਾ ਉੱਥੇ।
ਪਹਿਲਾਂ ਅਸੀਂ ਘਰੋਂ ਬਣਾ ਕੇ ਲੈ ਜਈਦਾ। ਉਹ ਰਸਤੇ ਚ ਖਾਲੀ ਦਾ ਫਿਰ ਅਸੀਂ ਦਿੱਲੀ ਜਾ, ਪ ਪਹੁੰਚਦੇ ਦਿੱਲੀ ਉੱਥੇ ਗੁਰੂ ਘਰ ਤੋਂ ਲੰਗਰ ਆ ਜਾਂਦਾ ਹਾਂਜੀ, ਸਾਰੀ ਲੰਗਰ ਹਾਂਜੀ ਸਾਰੀ ਸੰਗਤ ਪ੍ਰਸ਼ਾਦਾ ਛੱਕਦੀ ਹੈ। ਫਿਰ ਜਾਈਦਾ ਇੱਦਾਂ ਹੀ ਫਿਰ ਰਾਤੀ ਗਵਾਲੀਅਰ ਪਹੁੰਚੀਦਾ ਗਵਾਲੀਅਰ ਤੋਂ ਵੀ ਪ੍ਰਸ਼ਾਦਾ ਇੱਦਾਂ ਹੀ ਆ ਜਾਂਦਾ। ਹਾਂਜੀ ਫਿਰ ਦੂਜੇ ਦਿਨ ਹਾਂਜੀ ਗਵਾਲੀਅਰ ਤੋਂ ਵੀ ਪ੍ਰਸ਼ਾਦਾ ਆਉਂਦਾ ਪਿਆ ਦੂਜੇ ਦਿਨ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਸੱਤ ਵਜੇ ਤੱਕ ਸਾਢੇ ਸੱਤ ਵਜੇ ਤੱਕ ਪ੍ਰਸ਼ਾਦਾ ਆ ਜਾਂਦਾ ਟ੍ਰੇਨ ਚ, ਯਾਨੀ ਕਿ ਜਿੰਨੇ ਆਪਾਂ ਆਹ ਜਾ। ਨਾ ਨਾ ਸਾਰੇ ਟੈਮ ਟੂ ਟੈਮ ਸਵੇਰੇ, ਪਹਿਲੀ ਸ਼ਾਮੀ। ਤਿੰਨੇ ਟੈਮ ਪ੍ਰਸ਼ਾਦਾ ਲੰਗਰ ਚੋ ਆਣਾ ਹੀ ਆਣਾ ਜੇ ਜਿਵੇਂ ਕੋਈ ਨਹੀਂ ਪ੍ਰਸ਼ਾਦਾ ਲੈ ਕੇ ਆਇਆ। ਅਸੀਂ ਕੰਟਿਨ ਦਾ ਨੀ, ਖਾਂਦੇ ਕੁਛ ਵੀ, ਅਸੀਂ ਆਪਣਾ ਹੀ ਘਰੋਂ ਬਣਾ ਕੇ ਲੈ ਜਾਂਦੇ ਹਾਂ। ਅਸੀਂ ਖਾਂਦੇ ਹੀ ਨਹੀਂ ਕੰਟੀਨ ਦਾ ਨਹੀਂ, ਅਸੀਂ ਖਾਂਦੇ ਅਸੀਂ ਆਪਣਾ ਘਰੋਂ ਲੈ ਕੇ, ਲੈਕੇ ਜਾਂਦੇ ਹਾਂ ਜਾਂ ਗੁਰੂ ਦਾ ਲੰਗਰ ਜਿਹੜਾ ਮਿਲੇ ਉਹ ਸ਼ਕੀ ਦਾ।
ਜਿੱਦਾਂ ਉੱਥੇ ਚਾਹ ਆਉਂਦੀ ਹੈ। ਘਟੀ ਉੱਥੇ
ਚਲੋ ਕਿਸੇ ਨੇ ਪੀਣੀ ਹੈ ਪੀ ਲਵੇ ਜੇ ਕਿਸੇ ਨੇ ਨਹੀਂ ਪੀਣੀ ਨਾ ਪੀਵੇ, ਫਿਰ ਉਹ ਅਸੀਂ ਸੁ ਸੁੱਕਾ ਪ੍ਰਸ਼ਾਦ, ਜਿਵੇਂ ਮੱਠੀਆਂ ਹੋ ਗਈਆਂ। ਬਿਸਕੁਟ ਹੋ ਗਏ, ਮਟਰੀ ਹੋ ਗਈ। ਇਹੋ ਜਿਹਾ ਸਮਾਨ ਅਸੀਂ ਨਾਲ ਲੈ ਜਦਾ ਫੇਰ ਅਸੀਂ ਉਹ ਨਾਲ ਦੇ ਦੇਈ ਦਾ ਤੇ ਨਾਲ ਉੱਥੋਂ, ਚਾਹ ਦਾ ਲੰਗਰ ਲੈ, ਕੇ ਜਿੰਨੇ ਕਿਸੇ ਨੇ ਸੇਵਾ ਕਰਨੀ ਹੋਵੇ, ਸੰਗਤ ਸੇਵਾ ਕਰ ਦਿੰਦੀ ਹੈ। ਤਾਂ, ਵਿੱਚੋਂ ਫਿਰ ਅਸੀਂ ਟਰੇਨ 'ਚ ਸੁਖਮਨੀ ਸਾਹਿਬ ਦਾ ਪਾਠ ਕਰੀਦਾ, ਕੀਰਤਨ ਕਰੀਦਾ, ਫਿਰ ਅਸੀਂ ਉਹਦੀ ਅਰਦਾਸ ਕਰੀ ਦੀ ਹੈ। ਭੋਗ ਲਾਈ ਦਾ, ਜਿਵੇਂ ਆਪਾਂ ਕਈ ਲੈ ਜਾਂਦੇ ਆ, ਪ੍ਰਸ਼ਾਦ ਘਰੋਂ ਲੈ ਜਾਂਦੇ ਡੱਬਾ ਲੈ ਜਾਂਦੇ, ਉਹੀ ਫਿਰ ਡੱਬੇ ਵਾਲਾ ਪ੍ਰਸਾਦ ਪ੍ਰਸਾਦ ਅਰਦਾਸ ਕਰਕੇ ਭੋਗ ਲਗਾ, ਕੇ ਫਿਰ ਸਾਰੀ ਸੰਗਤ 'ਚ ਵਰਤਾਈ ਦਾ। ਹਾਂਜੀ, ਪਤਾ ਵੀ ਨਹੀਂ ਲੱਗਦਾ, ਜੀ ਸੰਗਤ ਇੰਜੋਏ ਕਰਦੇ ਜਾਈਦਾ। ਭਰਤੀ ਕਰਦੇ ਜਾਂਦੇ, ਸੇਵਾ ਕਰਦੇ, ਨਾਮ ਸਿਮਰਨ, ਭਗਤੀ ਕਰਦੇ ਸਾਰੀ ਸੰਗਤ ਜਾਂਦੀ। ਉਹ ਦੋ ਦਿਨ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਕਿੱਦਾਂ ਟਰੇਨ 'ਚੋਂ ਕੱਢਦੇ ਹਾ। ਸੰਗਤ ਬੜੀ ਖ਼ੁਸ਼ੀ ਨਾਲ ਜਾਂਦੀ ਹੈ। ਖ਼ੁਸ਼ੀ ਨਾ ਆਉਂਦੀ, ਸਾਰੀ ਸੰਗਤ ਵਧੀਆ ਲੱਗਦਾ।
ਜਦੋਂ, ਜਦੋਂ ਆਪਾਂ ਜਾਈਦਾ ਡੋ ਡਲੋਜੀ ਗਏ ਸੀ। ਆਪਾਂ ਅਸੀਂ ਆਪਾਂ ਪਰ ਜਦੋਂ ਆਪਾਂ, ਉੱਥੇ ਹੋਟਲ ਲਿਆ ਸੀ। ਹੋਟਲ ਦੇ ਸਾਹਮਣੇ ਬੜਾ
ਹਾਂਜੀ,
ਮੌਸਮ ਤੇ ਆਪਾਂ, ਉਹ ਬਣਾਈਆ ਸੀ। ਸੀਨਰੀਆਂ ਵੀਡੀਓ ਵਡੀਓ ਬਹੁਤ ਬਣਾਈਆਂ। ਫੋਟੋਆਂ ਖਿੱਚੀਆਂ ਸੀ। ਫਿਰ, ਆਪਾਂ ਅੱਗੇ ਇਸ ਤੋਂ ਅੱਗੇ ਗਏ, ਪਾਰਕ ਗਏ ਸੀ ਫਿਰ, ਆਪਾਂ ਉੱਥੇ ਘੋਰ ਸਵਾਰੀ ਕੀਤੀ। ਤੇ ਫਿਰ, ਉੱਥੇ ਇੱਕ ਹੋਟਲ ਹੈ। ਸਾਹਮਣੇ, ਉਹਦੇ ਉੱਥੇ ਬਹਿ ਕੇ ਉਪਰ ਉਹ ਰੋਟੀ ਖਾਧੀ ਸੀ। ਤੇ ਫਿਰ, ਉਸ ਤੋਂ ਬਾਅਦ ਆਪਾਂ ਗਰਾਊਂਡ ਚ ਫਿਰ ਤੋਂ ਆਏ, ਫਿਰ ਆਪਾਂ ਫੋਟੋ ਕਲਿਕਸ ਫਿਰ ਤੋਂ ਕੀਤੀਆਂ। ਫਿਰ ਉੱਥੇ ਥੋੜੀ ਦੇਰ ਬਾਹਦ, ਮੀਂਹ ਪੈਣ ਲੱਗ ਪਿਆ, ਥੋੜ੍ਹੀ ਦੇਰ ਬਾਅਦ ਹੀ, ਤੇ ਸਾਰੇ ਜਾਣੇ, ਫਿਰ ਉੱਥੇ ਅੰਦਰ ਹੋਟਲ ਚਲੇ ਗਏ। ਪਰ ਜਿਹੜੇ ਲੋਕੀ ਅੱਗੇ ਜਾਣਾ ਚਾਹੁੰਦੇ। ਉਹ, ਕਈ ਅੱਗੇ ਜਾਈ ਜਾਂਦੇ ਅੱਗੇ ਉਸ, ਤੋਂ ਅੱਗੇ ਜਾ ਕੇ ਹੋਰ ਸੀਗਾ।
ਅੱਛਾ ਜੀ,
ਫਿਰ ਆਪਾਂ ਦੇਖਿਆ, ਰਣਜੀਤ ਸਾਗਰ ਡੈਮ ਤੇ ਜਦੋਂ ਆਪਾਂ ਜਾਂਦੇ ਪਏ ਸੀ। ਤਦੋਂ ਆਪਾਂ ਦੇਖਿਆ, ਮਿੰਨੀ ਗੋਆ ਪਠਾਨਕੋਟ, ਚ
ਹਾਂਜੀ, ਪਠਾਨਕੋਟ ਚ ਹੈ ਮਿਨੀ ਗੋਆ, ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ।
ਹਾਂਜੀ-ਹਾਂਜੀ ਆਪਾਂ ਉੱਥੇ ਹੋਰ ਸਵਾਰੀ ਵੀ, ਉੱਥੇ ਬੋਟਿੰਗ ਵੀ ਕੀਤੀ,
ਹਾਂਜੀ
ਹਾਂਜੀ, ਤੇ ਆਪਾਂ ਉੱਥੇ ਜਦੋਂ ਉੱਪਰ ਜਾਂਦੇ ਨਾ ਉੱਪਰ ਉੱਥੇ ਓ, ਫੋਟੋਆਂ ਬੜੀਆਂ ਕਲਿੱਕ ਕਰਦੇ ਆ।
ਹਾਂਜੀ।
ਹਾਂਜੀ, ਜ
ਅਤੇ ਹਾਂਜੀ।
ਹਾਂਜੀ, ਹੋਰ ਦੱਸੋ?
ਹੋਰ, ਕਿੱਥੇ-ਕਿੱਥੇ ਗਏ, ਤੁਸੀਂ ਹੋਰ ਕਿ
ਹਾਂਜੀ।
ਹੋਰ ਕੇੜੇ ਗੁਰੂ ਘਰ ਦੀ ਯਾਤਰਾ ਕੀਤੀ, ਤੁਸੀਂ ਹੈਲੋ, ਮੈਂ ਕਿਆ ਹੋਰ ਕੇੜੇ ਗੁਰੂ ਘਰ ਦੀ ਯਾਤਰਾ ਕੀਤੀ, ਕਿੱਥੇ ਗੇ ਓ
ਮੈਂ ਨਾਨਕਸਰ ਵੀ ਗੇ ਆਪਾਂ, ਅੰਮ੍ਰਿਤਸਰ ਵੀ ਗੇ ਆ ਡੇਰਾ ਬਾਬਾ ਨਾਨਕ ਵੀ ਗੇ ਆ, ਡੇਰਾ ਬਾਬਾ ਨਾਨਕ ਇਥੋਂਡੇ ਸੰਗ ਇੱਥੇ ਨਾ, ਡੇਰਾ ਬਾਬਾ ਨਾਨਕ ਨਾਨਕਸਰ ਆਪਾ ਗੇ ਸੀ, ਇੱਥੋਂ ਬੱਸ ਜਾਂਦੀ ਐ ਨ-ਨਾਲ ਦੇ ਪਿੰਡੋਂ
ਅੱਛਾ ਜੀ।
ਤੇ ਓਹਨਾਂ ਸੰਗਤ ਨਾਲ ਗੇ ਸੀ, ਨਾਲ ਮੰਮਾ ਹੁਣੀ ਗੇ ਸੀ।
ਅੱਛਾ ਜੀ।
ਤੇ ਨਾਲ ਭਰਾ ਗਏ ਸੀ ਦੋਵੇਂ।
ਅੱਛਾ ਜੀ।
ਤੇ ਫੇਰ ਓਥੇ ਗਏ ਸੀ। ਫੇਰ ਇੱਥੇ ਗੁਰਦੁਆਰੇ ਦਿਖਾਦੇ ਹੀ ਲੈ ਕੇ ਜਾਂਦੇ ਆ ਪੈਲਾਂ। ਏਥੇ ਜਲੰਧਰ ਇੱਕ ਗੁਰਦੁਆਰਾ ਸ਼ਹੀਦਾਂ ਦਾ ਫੇਰ ਓ ਫੇਰ ਅੱਗੇ ਜਾ ਕੇ ਨਕੋ- ਨਕੋਦਰ ਇੱਕ ਗੁਰਦੁਆਰਾ ਆਂਦਾ ਓ ਦਿਖਾਂਦੇ ਐ, ਫੇਰ ਓਸ ਤੋਂ ਅੱਗੇ ਇੱਕ ਜਾ ਹੋਰ ਗੁਰਦੁਆਰਾ ਆਦਾ ਓ ਦਿਖਾਂਦੇ ਆ ਫੇਰ ਨਾਨਕਸਰ ਪੁੱਜਦੇ ਐ। ਫੇਰ ਨਾਨਕਸਰ ਅੱਗੇ ਓਥੋਂ ਪਾਰਕਿੰਗ ਚ ਬੱਸ ਲੱਗ ਜਾਂਦੀ ਐ।
ਹਾਂਜੀ।
ਫੇਰ ਸੰਗਤ ਜਾਂਦੀਆਂ ਦੇ ਤੁਰ ਕੇ ਫੇਰ ਓਸ ਤੋਂ ਬਾਦ ਅਗਲੇ ਦਿਨ ਮਤਲਬ ਕਿ ਸਾਰਾ ਦਿਨ ਓਥੇ ਰਈਦਾ, ਸਾਰੀ ਰਾਤ।
ਹਾਂਜੀ। ਹਾਂਜੀ।
ਤੇ ਫੇਰ ਓਸ ਫੇਰ ਓਸ ਤੋਂ ਬਾਦ ਅਗਲੇ ਦਿਨ ਈ ਫੇਰ ਓਸ ਤੋਂ ਬਾਦ ਇੱਕ ਗੁਰਦੁਆਰਾ ਦਿਖਾਦੇ ਆ ਤੇਰਾਂ ਮੰਜਲੀ।
ਹਾਂਜੀ।
ਤੇ ਫੇਰ ਇੱਕ ਓਥੇ ਮੂਰਤੀਆਂ ਜੀਆਂ ਬਣੀਆਂ ਬਾਬਾ ਜੀ ਦੀਆਂ। ਇੱਕ ਓ ਵੀ ਗੁਰਦੁਆਰਾ ਸੈਬ ਦਿਖਾਂਦੇ ਐ।
ਅੱਛਾ ਜੀ।
ਹਾਂਜੀ।
ਤੇ ਫੇਰ ਬਾਬਾ ਫੇਰ ਜਿੱਦਾਂ ਆਪਾਂ ਏਦਰ ਡੇਰਾ ਬਾਬਾ ਨਾਨਕ ਵੀ ਜਾਈ ਦਾ। ਇੱਥੋਂ ਸੰਗ ਜਾਂਦਾ ਸਾਡੇ, ਹਾਂਜੀ ਪੈਲਾਂ ਤੇ ਸਾਡੇ ਹਾਂਜੀ ਪੈਦਲ ਯਾਤਰਾ।
ਠੀਕ ਐ ਤੇ ਤੁਸੀਂ ਤੁਰ ਕੇ ਜਾਂਦੇ ਓ ਫਿਰ? ਤੁਸੀਂ ਤੁਰ ਕੇ ਜਾਂਦੇ ਹੋ?
ਨਹੀਂ ਮੈਂ ਕਦੇ ਨਹੀਂ ਗਿਆ, ਮੰਮਾ ਨੀ ਗਈ ਹੈ।
ਨਹੀਂ, ਅਸੀਂ ਗਏ ਹੋਏ ਹਾਂ ਤੁਰ ਕੇ। ਤੁਰ ਕੇ ਗਏ ਹਾਂ, ਪਤਾ ਵੀ ਨਹੀਂ ਲੱਗਦਾ ਸੰਗਤ ਦੇ ਨਾਲ ਤੁਰਦੇ ਹੈ। ਤਿੰਨ ਦਿਨ ਲੱਗਦੇ ਪਹੁੰਚਦੇ-ਪਹਚਦੇ, ਚੌਥੇ ਦਿਨ ਪਹੁੰਚੀ ਤਾਂ, ਚੌਥੇ ਦਿਨ ਸ਼ਾਮ ਨੂੰ ਚੌਥਾ ਦਿਨ ਚੌਥੇ ਦਿਨ, ਰਾਤ ਨੂੰ ਪਹੁੰਚੀ ਦਾ ਜੀ। ਜੀ ਬੜੀ ਸੰਗਤ ਹੁੰਦੀ ਹੈ ਜਿਵੇਂ ਜਿਹੜੇ ਥੱਕ ਜਾਂਦੇ ਆ, ਫੇਿਰ ਉਹ ਟਰਾਲੀਆਂ ਵਿੱਚ, ਗੱਡੀਆਂ 'ਚ ਬਹਿ ਜਾਂਦੇ ਹੈ। ਤੇ ਜਿਹੜੀ ਸੰਗਤ ਨੇ ਤੁਰ ਕੇ ਜਾਣਾ, ਉਹਵੇ ਤੁਰ ਕੇ ਚੱਲ ਜਾਂਦੇ। ਪਰ ਜਦੋਂ ਜਿੱਥੇਠੇਰਾ ਆਉਂਦਾ, ਜਿੱਥੇ ਰਾਤ ਘਰ ਰਹਿਣਾ ਹੁੰਦਾ ਕਿਤੇ ਉੱਥੇ ਸੰਗਤ ਲੋਕ ਕਿ, ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੰਦੇ ਹੈ। ਕਹਿੰਦੇ ਗੁਰੂ ਨਾਨਕ ਦੀ ਸੰਗਤ ਆਈ ਹੈ। ਕਹਿੰਦੇ, ਗੁਰੂ ਨਾਨਕ ਦੀ ਸੰਗਤ ਆਈ ਹੈ। ਫਿਰ ਲੋਕ ਮਾਲ 'ਚ ਮਾਲਸ਼ ਕਰਦੇ, ਪੈਰ ਧੋਣ ਵਾਸਤੇ ਗਰਮ ਪਾਣੀ ਦਿੰਦੇ। ਨਹਾਣ ਵਾਸਤੇ ਸਾਬਣ, ਤੋਲੀਆ, ਹਰ ਇੱਕ ਚੀਜ਼ ਸੰਗਤ
ਅਪਦ ਦੋ ਤਰੀਕ ਨੂੰ ਆਪਾਂ ਇੱਥੋਂ, ਆਪਣੇ ਇੱਥੋਂ ਦੇਖੀ ਦਾ, ਤੇ ਤਿੰਨ ਦਿ ਨੂੰ ਆਪਾਂ ਜਾਈਦਾ ਉੱਥੇ। ਟੈਕਟਰ-ਟਰਾਲੀ ਤੇ, ਸਾਡੇ ਪਿੰਡੋਂ ਜਾਂਦੇ ਹੈ। ਤੇ ਫੇਰ ਸਾਨੂੰ, ਜਦੋਂ ਆਪਾਂ ਵਾਪਸ ਆਈਦਾ ਰਾਹ 'ਚ ਵੀ ਪ੍ਰਸਾਦ ਮਿਲਦਾ।
ਅੱਛਾ ਜੀ।
ਹਾਂਜੀ।
ਅਸੀਂ ਇਕ ਵਾਰੀ ਤੁਰ ਕੇ ਗਏ ਹਾਂ, ਤੇ ਵੈਸੇ ਅਸੀ ਹੁਣ-ਹੁਣ ਅਸੀ ਜਾਈਦਾ ਗੱਡੀ ਤੇ ਜਾਹੀਦਾ, ਅਛਾ ਜੀ।
ਹਾਂਜੀ-
ਠੀਕ ਹੈ ਜੀ, ਹਾਂਜੀ। ਅਸੀ ਗੱਡੀ 'ਤੇ ਜਾਦੇ ਹਾਂ। ਸਵੇਰੇ ਜਾ ਕੇ, ਸ਼ਾਮੀ ਵਾਪਸ ਆ ਜਈਦਾ। ਬਹੁਤ ਵਧੀਆ ਲਗਦਾ, ਵਧੀਆ ਚੋਲਾ ਸਾਹਿਬ ਦੇ ਦਰਸ਼ਨ ਕਰੀਦੇ ਹੈ।
ਹਾਂਜੀ, ਹੁਣ ਤਾਂ ਰੋਡ ਬਹੁਤ ਵਧੀਆ ਬਣ ਗਿਆ ਉਧਰ ਦਾ।
ਹਾਂਜੀ- ਹਾਂਜੀ, ਪਹਿਲਾ ਨਹੀ ਵਧੀਆ ਸੀ। ਹੁਣ ਤਾਂ ਬਹੁਤ ਵਧੀਆ ਹੋ ਗਿਆ ਜੀ, ਹਾਂਜੀ।
ਹਾਂਜੀ ਹੋਰ, ਧੰਵਾਦ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਠੀਕ ਹੈ। ਕਿ